ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਠੀਕ ਹੋ?
ਹਾਂਜੀ, ਵਧੀਆ-ਵਧੀਆ ਤੁਸੀਂ ਸੁਣਾਓ।
ਮੈਂ ਵੀ ਬਹੁਤ ਵਧੀਆ ਵਾਂ।
ਹਾਂ, ਮੈਂ ਨਾ ਕੱਲ ਦਾ ਸੋਚਦੀ ਪਈ ਸੀ। ਤੁਹਾਡੇ ਨਾਲ ਗੱਲ ਕਰਨੀ ਆ ਤੇ ਫੋਨ ਕਰਾਂ, ਫੋਨ ਕਰਾਂ ਤੇ ਬਸ ਥੋੜ੍ਹਾ ਬਿਜੀ ਹੁੰਦੇ ਆ। ਅੱਜ-ਕੱਲ ਅਸੀਂ ਗੁਰਦੁਆਰੇ ਜਾਈ ਦਾ ਏ। ਥੋੜ੍ਹਾ ਬਿਜੀ ਹੁੰਦੇ ਆ ਤੇ ਹੋ ਨੀ ਪ ਹ ਬਾਬਾ ਜੀ ਦੇ ਚਲਦੇ ਪਏ ਨਾ ਸ਼ਹੀਦੀ ਗੁਰਪੁਰਬ ਦੇ ਜੋ ਚਿੱਲਿਆ ਲੱਗਿਆ ਦਾ ਏ ਹਾਂ, ਉਹਦਾ ਬਸ ਇਹੀ ਸੋਚੀ ਮੈਂ ਕਿਹਾ ਪਤਾ ਨੀ ਤੁਸੀਂ ਵੀ ਫਰੀ ਹੋਵੋ। ਇਸ ਟਾਈਮ ਕਿ ਨਹੀਂ ਅਤੇ ਮੈਂ ਇਸ ਕਰਕੇ ਥੋੜ੍ਹਾ ਜਿਹਾ ਫੋਨ ਕਰਦੇ-ਕਰਦੇ
ਇਸ ਟਾਈਮ ਤੇ ਤਾਂ ਫਰੀ ਹੁੰਦੇ ਹਾਂ ਅਸੀਂ ਹੋਰ ਅਸੀ ਗੁਰਦੁਆਰੇ ਜਾਈਦਾ। ਅਸੀ ਵੀ ਜਾਈਦਾ ਮੈਂ ਵੀ ਕੱਲ ਗਈ ਸੀ। ਪ੍ਰਸ਼ਾਦ ਚੜਾਇਆ ਸੀ।
ਵਧੀਆ-ਵਧੀਆ ਜੀ ਬਸ ਹਾਂ। ਗੁਰਦੁਆਰੇ ਤੇ ਉਹ ਹੀ ਨਾ ਵਾਰੀਆਂ ਲੱਗੀ ਦੀਆਂ ਸਭ ਲੇਡੀਜ਼ ਜਿਹੜੀਆਂ ਆਉਂਦੀਆਂ ਏ ਨਾ ਤੇ ਵਾਰੀ ਉਹ ਲਿਖ ਕਹਿੰਦੇ ਵਾਰੀ ਲਿਖਵਾ ਲਉ ਆਪਣੀ।
ਨਹੀਂ ਸਾਡੇ ਗੁਰਦੁਆਰੇ ਨੀ ਇੰਝ, ਸਾਡੇ ਗੁਰਦੁਆਰੇ ਤਾ ਜਿਹੜਾ ਮਰਜੀ ਜਾ ਆਏ। ਜੋ ਮਰਜੀ ਪ੍ਰਸ਼ਾਦ ਲੈ ਜੇ ਬੱਸ ਹਾਂ ਚਾਰ-ਚਾਰ ਪੰਜ-ਪੰਜ ਲੇਡੀਜ਼ ਲੈਣ ਦੀਆਂ ਪ੍ਰਸ਼ਾਦ ਕੱਲ੍ਹ ਖਿੱਚੜੀ ਸੀ, ਸਮੋਸਾ ਸੀ, ਮਿੱਠੇ ਚੌਲ ਹੋਰ ਇੱਕ ਚੀਜ਼ ਹੋਰ ਪ੍ਰਸ਼ਾਦੇ ਸੀ ਮਿੱਠੇ।
ਅੱਛਾ।
ਪੰਜ-ਪੰਜ ਚੀਜ਼ਾਂ ਮਿਲੀਆਂ। ਮੈਂ ਤਾਂ ਕਦੀ-ਕਦੀ ਜਾਂਣੀ ਆ, ਮੈਂ ਇੱਕ ਮਾਧ ਵਿੱਚ ਜਾਂਨੀ ਆ। ਖਿਚੜੀ ਵੀ ਚੜਾਉਂਦੀ ਹਾਂ ਇੱਕ ਕਦੀ ਬ੍ਰੈਡ ਪਕੌੜੇ ਚੜ੍ਹਾਂਦੀ ਹਾਂ ਤੇ ਲਾਸਟ ਵਿੱਚ ਫਿਰ ਖਿਚੜੀ ਚੜਾਨੀ।
ਹਾਂ ਬਹੁਤ ਵਧੀਆ ਜੀ। ਸੇਵਾ ਬਾਬਾ ਜੀ ਆਪੇ ਲੈਂਦੇ ਆ ਵੈਸੇ ਤੇ ਸਾਡਾ ਵੀ ਇਹੀ ਹਿਸਾਬ ਹੈ ਸਾਡੇ ਅਤੇ ਇਸ ਤਰ੍ਹਾਂ ਹੈ ਨਾ ਬਈ ਥੋੜ੍ਹਾ ਏਰੀਆ ਉਹੋ ਜਿਹਾ ਨਾ ਅਤੇ ਘੱਟ ਸਿੱਖ ਫੈਮਲੀਆਂ ਘੱਟ ਹੈਗੀਆਂ ਏ।
ਹਮ
ਤੇ ਇਸ ਕਰਕੇ ਥੋੜ੍ਹਾ ਜਿਹਾ ਹੁੰਦਾ ਫਿਰ ਉਹ ਕਹਿ ਦਿੰਦੇ ਤੁਸੀਂ ਵਾਰ ਹੀ ਲਖਵਾ ਲਓ ਫਿਰ ਜਿਹੜੇ ਕਈ ਵਾਰੀ ਤਾਂ ਦ ਡਬਲ-ਡਬਲ ਵਾਰ ਹੀ ਹੋ ਜਾਂਦੇ।
ਹਾਂ ਨਹੀਂ- ਨਹੀਂ ਸਾਡੇ ਵੀ ਆਂਜੀ ਇੱਕ ਵਾਰੀ ਮਤਲਬ ਕਿ ਮੈਂ ਤਾਂ ਇਥੇ ਦੱਸਾਂ ਪਿਕਨਿਕ ਬਣਾ ਲਿਆ ਹੈ, ਕੋਈ ਇਡਲੀ ਸਾਂਬਰ ਲੈ ਰਿਹਾ ਕੋਈ ਸੇਵੀਆਂ ਲਿਆ ਕੇ ਆ ਰਿਹਾ
ਨਹੀ ਹਾਂਜੀ। ਜੀ ਹਾਂਜੀ, ਪਰ ਸਾਡੇ ਗੁਰਦੁਆਰੇ ਇਸ ਸਾਲ ਕਰਿਆ ਅਤੇ ਪਿਛਲੇ ਸਾਲ ਮਨਾ ਸੀਗਾ। ਕਿ ਸਿਰਫ ਛੋਲਿਆਂ ਦਾ ਪ੍ਰਸ਼ਾਦ ਲੈ ਕੇ ਆਉਣਾ ਹੈ।
ਹਾ।
ਤੇ ਸਰਬਤ ਅਤੇ ਨਾਲ ਕੜਾਹ ਪ੍ਰਸਾਦ। ਆਹ ਜਿਹੜੀ ਦੇਗ।
ਹਾਂ ਸ਼ਬੀਲ ਤੇ ਰੋਜ਼ ਮਿਲਦੀ ਹੈ। ਸ਼ਬੀਲ ਤੇ ਮਤਲਬ ਕਿ ਜਿਵੇਂ ਜਿਹੜੇ ਬੰਦੇ ਨੇ ਮੱਥਾ ਟੇਕਿਆ ਉਹਨੂੰ ਨਾਲ ਹੀ ਸ਼ਬੀਲ ਦਾ ਗਿਲਾਸ ਦੇ ਦਿੰਦੇ ਆ। ਹੋਰ। ਬਸ ਮਤਲਬ ਕਿ ਉਹਦੇ ਚ ਹੋ ਜਾਂਦੀ ਹੈ ਕਿ ਜਿਵੇਂ ਜਿਹਨਾਂ ਦੇ ਘਰ ਦੇ ਹੁੰਦੇ ਆ ਪ੍ਰਸ਼ਾਦ ਵੰਡਦੇ ਆ। ਉਹ ਆਪਣੇ ਘਰਦਿਆਂ ਨੂੰ ਜਿਵੇਂ ਦੋ ਤੇ ਤਿੰਨ ਵੀ ਦੇ ਰਹਿੰਦੇ ਆ ਤੇ ਫੇਰ ਦੂਸਰੀ ਲੇਡੀ ਚ ਲੜਾਈ ਕਰਨ ਲੱਗ ਜਾਂਦੀਆਂ ਕੀ ਕਹਿਣ ਲੱਗ ਜਾਂਦੀਆਂ ਕੀ ਆਪਣੇ ਘਰਦਿਆਂ ਨੂੰ ਪ੍ਰਸ਼ਾਦ ਦੇ ਦਿੱਤਾ। ਅਸੀ ਤੇ ਰਹਿ ਹੀ ਗਏ।
ਹੂ- ਹੂ ਇਹ ਹੈ, ਇਹ ਸਭ ਜਗ੍ਹਾ 'ਤੇ ਚੱਲਦਾ ਪ੍ਰਸ਼ਾਦ ਦੇ ਟਾਈਮ 'ਤੇ ਨਾ
ਜੇ ਇਹਨਾਂ ਦਾ ਪਿੱਛੇ ਪਿਛਲੀ ਵਾਰੀ ਸਾਡੇ ਬਾਬਾ ਜੀ ਨੇ ਵੀ ਮਨਾ ਕੀਤਾ ਸੀ, ਕਿ ਸਿਰਫ ਦੇਗ ਆਏਗੀ ਦੇਗ ਤੋਂ ਇਲਾਵਾ ਕੁਛ ਨੀ ਆਏਗਾ, ਫੇਰ ਤੁਸੀਂ ਜਾ ਕੇ ਬਾਹਰ ਗੱਲਾਂ ਬਣਾਉਂਦੇ ਹੋ। ਇੱਕ ਦੂਜੇ ਨਾਲ ਲੜਾਈ ਪੈ ਜਾਂਦੀ ਹੈ, ਤੇ ਤੁਸੀਂ ਇਹੋ ਜਿਹੇ ਕੰਮ ਨਾ ਹੀ ਕਰੋ ਬਾਬਾ ਜੀ ਦੇ ਸ਼ਹੀਦ ਦਿਹਾੜੇ ਨੇ ਸਿਰਫ ਤੁਸੀਂ ਪ੍ਰਸ਼ਾਦ ਲੈ ਆਇਆ ਕਰੋ।
ਸਾਡੇ ਤਾਂ ਕਈ ਜਗ੍ਹਾ ਤੇ ਹੈਗੇ ਵੀ ਨਮਕੀਨ ਚੀਜ਼ ਲੈਓ ਤੁਸੀਂ ਨਮ ਜਿਵੇਂ ਤੁਸੀਂ ਖਿਚੜੀ ਕਹਿ ਰਹੇ ਹੋ ਨਾ ਖਿਚੜੀ ਠੀਕ ਹੈ। ਜਾਂ ਮਤਲਬ ਮਿਕਸ ਵੈਜ ਵਾਲੇ ਚਾਵਲ।
ਹਾਂ ਉਨੀ ਸੌ ਹੁਣ ਵੀ ਮੈਂ ਲੈ ਕੇ ਗਈ ਸੀ ਨਾ, ਤੇ ਕੱਲ ਫੇਰ ਉਹ ਚਾਵਲ ਨਾ ਥੋੜੇ ਬਚ ਰਹੇ ਸੀ। ਫਿਰ ਮੈਂ ਘਰ ਹੀ ਰੱਖ ਦਿੱਤੇ ਸੀ। ਮੈਂ ਕਿਹਾ ਚੱਲ ਘਰਦਿਆਂ ਨੂੰ ਵੀ ਪ੍ਰਸ਼ਾਦ ਮੂੰਹ ਲਵਾਉਣਾ ਤੇ ਥੋੜਾ ਪ੍ਰਸ਼ਾਦ ਮੈਂ ਘਰ ਕੁੱਕਰ 'ਚ' ਰੱਖ ਗਈ 'ਤੇ' ਉਹ ਆਪਣੇ ਦਿਓਰ ਤੇ ਘਰ ਬਣਾਇਆ ਨਾ ਮੈਂ ਚਲੀ ਦੇ ਉਹਦੇ ਘਰ ਦੇ ਨਾਲ ਹੀ ਹੈ ਗੁਰਦੁਆਰਾ ਤੇ ਫੇਰ ਉਹ ਕਹਿੰਦੀ ਦੀਦੀ ਮੇਰੇ ਸਾਹਮਣਿਆਂ ਨੂੰ ਵੀ ਦੇ ਦੋ ਥੋੜਾ ਜਿਹਾ ਪ੍ਰਸ਼ਾਦ। ਹੋਰ ਨੀਚੇ ਆਈ ਗਈ। ਤੇ ਉਹਨਾਂ ਦੀ ਨੂੰਹ ਘਰ ਆ ਉਹਨਾਂ ਨੂੰ ਦੇਦੋ ਉਹਨੂੰ ਦਿੱਤਾ ਉਹਨੂੰ ਵਧੀਆ ਲੱਗੀ ਤੇ ਉਹਨੇ ਅੱਜ ਫਿਰ ਫੋਨ ਕਰਕੇ ਪੁੱਛਿਆ, ਕਿ ਕਿੰਨੀ ਬਣਾਈ ਸੀ ਖਿਚੜੀ ਤੇ ਕਿਸ ਤਰ੍ਹਾਂ ਬਣਾਈ ਸੀ। ਮੈਂ ਉਹਨੂੰ ਦੱਸਿਆ। ਮੈਂ-ਮੈਂ ਕਿਹਾ ਬਣਾਈ ਤੇ ਹੁਣ ਜਿਵੇਂ ਬਣਾ ਓਦਾਂ ਹੀ ਹੈ ਲੇਕਿਨ ਡੇਢ ਕਿੱਲੋ ਮੈਂ ਚਾਵਲ ਲਿੱਤੇ ਸੀ ਤੇ ਅੱਧਾ ਕਿੱਲੋ ਦਾਲ ਲਿੱਤੀ ਸੀ।
ਹੂ
ਬਾਕੀ ਮਸਾਲਾ-ਮਸੂਲਾ ਪਾਣਾ ਤੁਹਾਡੇ ਆਪਣੇ ਹੱਥ।
ਹਾਂ-ਹਾਂ ਨਹੀਂ ਉਹੀ ਸਭ ਦਾ ਨਾਲ ਨਾ ਹੱਥ ਦਾ ਟੇਸਟ ਹੁੰਦਾ ਨਾਲੇ ਗੁਰਦੁਆਰੇ ਜੋ ਚੀਜ਼ ਚਲੀ ਜਾਂਦੀ ਨਾ
ਹਾਂ ਸਭ ਤੋਂ ਵੱਡੀ ਗੱਲ ਆ ਜਦੋਂ ਆਪਾਂ ਪਾਠ ਕਰਦੇ ਮੈਂ ਤਾਂ ਘਰ ਵੀ ਆਪਣਾ ਗੁੜ ਅਹ, ਆਟਾ ਗੁਣਦੀ ਆ ਨਾ ਮੈਂ ਚੌਪਾਈ ਸਾਹਿਬ ਦਾ ਪਾਠ ਕਰਦੀ ਆ।
ਜ਼ਰੂਰੀ ਕਹਿੰਦੇ ਸਾਨੂੰ ਕੁਛ ਵੀ ਜਿਹੜਾ ਵੀ ਧਰਮ ਦੇ ਲੋਕ ਹੋਣ ਕਹਿੰਦੇ ਜਦੋਂ ਘਰ ਰਸੋਈ 'ਚ' ਕੰਮ ਕਰੋ।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
ਤੇ ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਰਾਮ ਨਾਮ ਜਪੋ, ਕੋਈ ਵੀ ਜੋ ਤੁਸੀਂ ਜਿਸ ਧਰਮ ਨੂੰ ਮੰਨਦੇ ਉਹਦਾ ਨਾਮ ਚੀਜ਼ ਬਣਾਓਗੇ ਨਾ, ਤੁਹਾਡੀ ਚੀਜ਼ ਅ ਅੰਮ੍ਰਿਤ ਵਰਗਨ ਬਣ ਜੇ
ਹਾਂ ਨਾ ਮੈਂ-ਮੈਂ ਉਹ ਮਤਲਬ ਕਿ ਆਪਣੇ ਉੱਧਰਲੇ ਘਰ ਵੀ ਸੀ ਜਦੋਂ ਪਤਾ ਨੀ ਮੈਂ ਵੀ ਪਹਿਲਾਂ ਨਹੀਂ ਸੀ ਕਰਦੀ ' ' ਸ਼ਾਇਦ ' ' ਬੱਚੇ ਆਂਦੇ ਹੋਣਗੇ ਤੇ ਝਿੜਕਾ-ਝੁੜਕਾ ਤੇ ਦਿੰਦੀ ਹੋਵਾਂਗੀ ਬੋਲ ਵੀ ਹੋਵਾਂਗੀ ' ' ਪਰ ਮੈਂ ਗਈ ਨਾਨਕ ਘਰ ਗਈ ਤੇ ਉੱਥੇ ਬਾਪਾ ਜੀ ਨੇ ਕਿਹਾ ਜਿੱਦਾਂ ਤੁਸੀਂ ਆਪਣਾ ਹੀ ਰੋਟੀ ਪਕਾਓਗੇ ਓਦਾਂ ਦਾ ਹੀ ਖਾਣ ਵਾਲੇ ਦਾ ਮਨ ਹੋਏਗਾ ਜੇ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ ਖਾਣ ਵਾਲੇ ਨੂੰ ਆਪਣੇ ਆਪ ਤ੍ਰਿਪਤੀ ਆਏਗੀ। ਫਿਰ ਉਸ ਤੋਂ ਬਾਅਦ ਮੈਂ ਤਾਂ ਚੌਪਈ ਸਾਹਿਬ ਦਾ ਪਾਠ ਕਰਨਾ ਚਾਲੂ ਕਰ ਅ ਆਟਾ ਗੁੰਨਿਆ ਚੌਪਈ ਸਾਹਿਬ ਦਾ ਪਾਠ ਕਰਕੇ ਕੇ ਗੁੰਨਿਆ। ਚੈਪੜ ਹੀ ਗਈ ਨਾਲ ' ' ਹਮ ਕੇ ਵਲਿਆ ਕੁਛ ਕਹਿਣਗੇ ਬੋਲਣਗੇ ਤੇ ਮੈਂ ਕਹਿ ਦਿੰਦੀ ਮੈਂ ਕਿਹਾ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਮੈਂ ਪਾਠ ਕਰ ਹੁੰਨੀ ਆ ਮੈਨੂੰ ਨਾ ਬੁਲਾਇਆ ਕਰੋ ' ' ਜੋ ਬਈ ਹੂੰ-ਹਾਂ ਜੋ ਆਪਦੇ ' ' ਸੁਣ ਲਿਆ ਕਰੋ।
ਹਮ-ਹਮ ਠੀਕ ਐ।
ਹੁਣ ਇਹਨਾਂ ਨੂੰ ਸਮਝ ਲੱਗ ਗਈ ਹੁਣੀ ਕਹਿੰਦੇ ਕੁਛ ਵੀ
ਉਹ ਤਾਂ ਫਿਰ ਇਹੀ ਇਸ ਤਰ੍ਹਾਂ ਹੀ ਹੁੰਦਾ ਬਾਬਾ ਜੀ ਦਾ ਨਾਮ ਜਪਦਿਆਂ ਜੇ ਵਿੱਚ ਕੋਈ ਡਿਸਟਰਬ ਕਰਦਾ ਨਾ ਤਾਂ ਫਿਰ ਉਹ ਲੱਗਦਾ ਹੀ ਇਸ ਤੁਹਾਨੂੰ।
ਹਮ, ਨਹੀਂ ਹੁਣ ਨਹੀਂ ਹੋਣਾ ਉਹਨਾ ਨੂੰ ਪਤਾ ਕਿ ਇਹ ਪਾਠ ਕਰਦੀ ਹੈ ਤੇ ਇਸ ਕਰਕੇ ਕੁਛ ਕਹਿੰਦੇ ਨੀ ਉਹਨੂੰ
ਹਾਂਜੀ ਹਾਂ। ਹਾਂਜੀ।
ਹਮ।
ਹੋਰ ਸੁਣਾਓ, ਹੋਰ। ਕੀ ਕਰਦੇ ਘਰ ਫਿਰ ਤੁਸੀਂ ਤਾਂ ਜਾਂਦੇ ਤੁਸੀਂ ਤੁਹਾਡੀ ਤਾਂ ਸਰਵਿਸ ਕਰ ਦਿਓ ਨਾ ਤੁਸੀਂ?
ਹਾਂਜੀ-ਹਾਂਜੀ ਮੈਂ ਸਰਵਿਸ ਕਰਦੀ ਆਂ ਅੱਜ-ਕੱਲ੍ਹ ਮੇਰੀਆਂ ਛੁੱਟੀਆਂ ਚੱਲਦੀਆਂ ਪਈਆਂ ' ' ਤੇ ਅੱਜ-ਕੱਲ ਮੈਂ ਆਪਣਾ ਸਹਿਜ ਪਾਠ ਕਰਦੀ ਆ।
ਬਹੁਤ ਬਹੁਤ ਵਧੀਆ ਜੀ ਮੇਰਾ ਤੇ ਸਹਿਜ ਪਾਠ ਵਿੱਚੇ ਹੀ ਰੁਕਿਆ ਦਾ ਜੇ ਮੈਂ ਖੁਦ ਸ਼ੁਰੂ ਕੀਤਾ ਦਾ ਇਹ ਪਾਠ ' ' ਅਤੇ ਹਜੇ ਮੈਨੂੰ ਦਮੀ ਨਹੀਂ ਹੋ ਰਿਹਾ ਕਿ ਮੈਂ ਉਹਨਾਂ ਨੂੰ ਹੁਣ ਦੁਬਾਰਾ ਸਟਾਰਟ ਕਰਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਨੂੰ ਛੱਡੇ ਹੋਏ ਨੂੰ।
ਹਾਂ ਮੈਂ ਵੀ ਮੈਨੂੰ ਵੀ ਮਤਲਬ ਕਿ ਮੇਰੇ ਉੱਧਰ ਘਰ ਸੀ, ਬਾਬਾ ਜੀ ਪਏ ਨੇ ਕੱਲ ਲੈ ਕੇ ਆਈ ਆ ਮੈਨੂੰ ਬੋਲ ਰਹੇ ਸੀ ਕਿ ਤੂੰ ਪਾਠ ਨੀਂ ਕਰਦੀ ਪਈ। ਤੇ ਹੁਣ ਮੈਂ ਅੱਜ ਫਿਰ ਸ਼ੁਰੂ ਕੀਤਾ ਕਰਨਾ
ਨਹੀਂ ਨਹੀਂ ਜੀ ਬਹੁਤ ਵਧੀਆ ਇਹ ਇਹਨੇ ਸਾਡਾ ਸਾਥ ਦੇਣਾ ਜੇ ਕਿਸੇ ਬੰਦੇ ਨੇ ਸਾਥ ਨਹੀਂ ਜੇ ਦੇਣਾ ਸਾਡਾ ਹਾਂ। ਹਾਂ ਇਹੀ ਏ ਜਿਸ
ਹੂੰ ਮੈਂ ਤੇ ਆਪ ਕਹਿ ਰਹੀ ਹਾਂ। ਮੈਂ ਆਪਣੇ ਇਹਨਾਂ ਨੂੰ ਨੂੰ ਵੀ ਕਹਿੰਨੀ ਆ ਕਿ ਨਾਮ ਜਪੋਗੇ ਕੁਛ ਤੇ ਮਿਲੇਗਾ ਮੇਰੇ ਛੋਟ ਵੱਡੇ ਵਾਲੇ ਨੂੰ ਤੇ ਪੋਰਾ ਸਾਹਿਬ ਚ ਮਿਲੇ ਹੋਇਆ ਸਿਮਰਨੇ
ਅੱਛਾ
ਭੋਰਾ ਸਾਹਿਬ ਚ ਬਾਬਾ ਜੀ ਨੇ ਸਿਮਰਨੇ ਦਿੱਤੇ ਆ ਕਰਮਾਂ ਭਾਗਾਂ ਵਾਲਿਆਂ ਨੂੰ ਮਿਲਦੇ ਆ।
ਹਾਂ ਤਾਂ ਫਿਰ ਕਰੋ ਨਾ ਤੁਸੀਂ ਬਣੋ
ਹਾਂ ਇਹਨੂੰ ਮੈਂ ਕਿਹਾ ਮੈਂ ਕਿਆ ਤੂੰ ਕਰਿਆ ਕਰ ਛੋਟੇ ਵਾਲਾ ਤੇ ਕਰਦਾ ਐ। ਸਿਮਰਨੇ ਛੋਟੇ ਹੀ ਮਿਲੇ ਦੇ ਆ ਮੈਂ ਕਿਹਾ ਪ੍ਰਭ ਤੂੰ ਦੋ ਵੀ ਸਿਮਰਨੇ ਕਰੇਗਾ ਨਾ ਤੇ ਜੋ ਤੂੰ ਬਾਬਾ ਜੀ ਕੋਲ ਮੰਗੇਗਾ ਨਾ ਤੈਨੂੰ ਹੀ ਮਿਲੇਗਾ।
ਬਿਲਕੁਲ ਬਿਲਕੁਲ ਉਹ ਤੇ ਹੈ ਹੀ ਈ।
ਹਾਂ ਉਹਨੂੰ ਤੇ ਜਾ ਉਹਨੂੰ ਮਤਲਬ ਕਿ ਜਦੋਂ ਉਹਦਾ ਦਾਦਾ ਜਿੰਦਾ ਦਾਦੇ ਦੇ ਨਾਲ ਗਿਆ ਸੀ ਤੇ ਉਹਨੂੰ ਭੋਰਾ ਸਾਹਿਬ ‌ਚ ਜ਼ਹਾਜ਼ ਮਿਲਿਆ ਸੀ।
ਅੱਛਾ
ਜਦ ਉਹਨੂੰ ਮਿਲਿਆ ਸੀ ਤੇ ਉਹ ਬਾਬਾ ਜੀ ਨੇ ਕਿਹਾ ਸੀ ਤੂੰ ਜ਼ਹਾਜਾ ਜੀ ਸੈਰ ਕਰੇਗਾ। ਉਹ ਫਿਰ ਮੈਨੂੰ ਕਿਸੇ ਵੇਲੇ ਕਹਿੰਦਾਂ ਮੰਮੀ ਮੈਂ ਬਾਹਰ ਜਾਣਾ ਮੈਨੂੰ ਬਾਬਾ ਜੀ ਨੇ ਕਿਹਾ ਹੋਇਆ।
ਹਾਂ ਨਹੀਂ, ਜਾਣਗੇ ਬੱਚੇ ਘੁੰਮ ਬੱਚੇ ਵੱਡੇ ਹੋ ਜਾਂਦੇ ਨਾ ਜਦੋਂ ਫੇਰ ਸਾਨੂੰ ਨੀ ਉਹਨਾਂ ਦਾ ਸਾਨੂੰ ਨਾਲੇ ਸਭ ਦਾ ਜੋ ਲਿਖਿਆ ਦਾ ਕਰਮਾਂ ਵਿੱਚ ਜੋ ਬੱਚੇ ਨੇ ਬਨਨਾ ਹੈ ਅਸੀਂ ਕਹੀਏ ਅਸੀਂ ਕਹੀਏ ਬੱਚਾ ਇੰਝ ਕਰੇ ਬੱਚੇ ਦੇ ਜੋ ਭਾਗਾਂ 'ਚ ਲਿਖਿਆ
ਕੁਛ ਨੀ -ਕੁਛ ਨੀ ਬੱਚਾ ਹੁਣ ਬੱਚਾ ਆਪ ਹੀ ਕਹਿੰਦਾ ਡੈਡੀ ਨੂੰ ਮੈਂ ਇਜ ਕਰਾਂਗਾ ਤੁਸੀਂ ਟੈਸ਼ਨ ਨੀ ਲੈਣੀ ਤੁਸੀਂ ਸਿਰਫ਼ ਘਰ ਚਲਾਓ ਜੋ ਅਸੀਂ ਮੰਗਦੇ ਹਾਂ ਖਾਣ ਲਈ ਸਾਨੂੰ ਉਹ ਦਿਓ, ਬਾਕੀ ਸਾਰੀ ਹੈਡਿਕ ਡੈਡੀ ਹੁਣ ਸਾਡੀ ਏ ਅਸੀਂ ਕੀ ਕਰਨਾ ਕੀ ਬਣਾਣਾ ਘਰ ਲਈ
ਨਹੀਂ -ਨਹੀਂ ਬਹੁਤ ਵਧੀਆ ਸੋਚ ਹੈ, ਬੱਚਿਆਂ ਦੀ ਵਧੀਆ ਸੋਚ ਹੈ। ਹਾਂ ਚੰਗੀ ਗੱਲ਼ ਆਂ।
ਹੂੰ
ਇਹ ਤੇ ਬਾਕੀ ਇਹ ਜੇ ਬਾਹਰ ਘੁੰਮਣਾ, ਕਿਤੇ ਜਾਣਾ ਇਹ ਤੇ ਸਾਡਾ ਲੱਕ ਸਾਨੂੰ ਕਰਦਾ ਹੈ ਜੇ ਸਾਡਾ ਲਿ ਲਿਖਿਆ ਕਰਮ 'ਚ ਅਸੀਂ ਬਾਹਰ ਸਾਡਾ ਅੰਨ -ਦਾਣਾ ਬਾਹਰ ਲਿਖਿਆ ਵਾ ਕਿਧਰੇ
ਹੂੰ ਹੂੰ ਹਾਂ ਉਹ ਤਾਂ ਮੇਰਾ ਮਨ ਨੀ ਨਾ ਮੰਨਦਾ ਹੈ ਤੇ ਕਰਦਾ ਹੈ ਕਿ ਮੈਂ ਜਾਣਾ
ਨਹੀਂ ਘੁੰਮਣ ਬੱਚੇ ਘੁੰਮਣ -ਫਿਰਨ ਜਾਣ। ਫਿਰ ਬਾਕੀ ਘਰ ਵ ਘਰ ਵਰਗੀ ਰੀਸ ਥੋੜ੍ਹੀ ਹੈ ਕਿਧਰੇ
ਨਾ ਨਾ ਨਾਲੇ ਕਰ ਰਿਹਾ ਕੰਮ ਕਰ ਰਿਹਾ। ਇਹ ਜਿਹੜੇ ਹੁਣ ਜਿਵੇਂ ਮੇਰੇ ਘਰ ਚ ਪਲਾਂਟ ਲੱਗੇ ਆ ਜਿਹੜੀਆਂ ਮੇਰੀਆਂ ਦੀਵਾਰਾਂ ਤੇ ਲੱਗੇ ਆ। ਇਹਨੂੰ ਇਹ ਵੀ ਨੀ ਕੰਮ ਆਦਾਂ ਹੈ ਨਾ। ਤੇ ਜਾਂਦਾ ਆਪਣੇ ਤਾਏ ਦੇ ਮਤਲਬ ਮੇਰੀ ਚਾਚੀ ਦੇ ਮੁੰਡੇ ਨਾਲ ਜਿਵੇਂ ਦੋ- ਤਿੰਨ ਘੰਟੇ ਲਈ ਜਾਏ ਜਾਂ ਕਿਤੇ ਜਾਏ। ਤਿੰਨ ਸੌ ਰੁਪਇਆ, ਚਾਰ ਸੌ ਰੁਪਇਆ ਦੇ ਦਿੰਦਾਂ ਇਹਨੂੰ
ਨਹੀਂ -ਨਹੀਂ ਵਧੀ
ਢਾਈ ਘੰਟੇ ਦਾ।
ਵਧੀਆ ਗੱਲ ਏ-ਵਧੀਆ ਗੱਲ ਏ ਨਾ-ਨਾ ਨਾਲੋਂ ਤਾਂ ਕੁਛ ਮਿਲ ਹੀ ਰਿਹਾ ਨਾ। ਵਿਹਲੇ ਬੈਠਣ ਨਾਲੋਂ ਤਾਂ ਕੁਛ ਮਿਲ ਹੀ ਰਿਹਾ।
ਨਹੀਂ ਮੈਂ ਆਪ ਹੀ ਕਹਿਣੀ, ਮੈਂ ਕਿਹਾ ਤੂੰ ਕਰ ਤੂੰ ਆਪਣੀ ਤੇਰੀ ਪਰਸਨਲ ਪੋਕਟ ਮਨੀ ਸਹੀ, ਕੁਛ ਵੀ ਸਮਝ ਰਹਾ।
ਪਰਸਨਲ ਪੋਕਿਟ ਮਨੀ ਸਹੀ ਨਾਲੇ ਫਿਰ ਹਜੇ ਤੁਹਾਨੂੰ ਤੁਸੀਂ ਸੋਚੋ ਸਾਨੂੰ ਸਾਨੂੰ ਕੋਈ ਪੈਸੇ ਲੈ ਕੇ ਨਹੀ ਸਿਖਾ ਰਿਹਾ। ਸਾਨੂੰ ਫੀਸ ਵੀ ਸਾਡੀ ਲੱਗ
ਹਾਂ, ਆਪਣੇ ਘਰ ਉਹਨੇ ਨਾਲ ਮਿਲ ਕੇ ਲਾਏ ਆ ਬਲਕਿ ਜਿਹੜਾ ਮੇਰਾ ਬੈਠਕ ਵਿੱਚ ਉਹ ਸਾਰੇ ਲੋਕੀ ਟਾਇਲਾਂ ਤੁਸੀਂ ਕਿਥੋਂ ਲਵਾਈਆਂ, ਕਿੱਦਾਂ ਦੀਆਂ ਬਹੁਤ ਵਧੀਆ।
ਅੱਛਾ ਤੇ ਖੁਦ ਬੱਚਿਆਂ ਨੇ ਆਪ ਖੁਦ ਬੱਚਿਆਂ ਨੇ ਆਪ ਲਗਾਈਆਂ।
ਹਾਂ ਮੇਰੇ ਬਾਪ ਨੇ ਤੇ ਮੇਰੇ ਦਿਓਰ ਨੇ ਲਗਾਈ।
ਬਹੁਤ ਵਧੀ ਨਾ-ਨਾ ਬਹੁਤ ਚੰਗੀ ਗੱਲ ਏ ਮਤਲਬ ਇਹ ਤੇ ਨ ਇਹ ਤੇ ਲੋਕ ਫੁੱਟ ਦੇ ਹਿਸਾਬ ਨਾਲ ਪੈਸੇ ਲੈਦੇ ਆ ਇਹਦੇ।
ਹਾਂ -ਹਾਂ ਫੁੱਟ ਦੇ ਹਿਸਾਬ ਨਾਲ ਹੀ ਆ ਪੈਸੇ। ਫੁੱਟ ਦੇ ਹਿਸਾਬ ਨਾਲ ਜਾਂਦਾ ਏ।
ਤੁਸੀ ਬਜਾ ਬਾਹਰ ਲਗਵਾਓਗੇ ਕਿਸੇ ਦੇ ਘਰ ਜਾਓਗੇ ਤੇ ਉਹ ਕਹੇਗਾ, ਅਸੀਂ ਰੂਮ ਚ ਲਗਵਾਣਾ। ਤੇ ਤੁਸੀਂ ਜਿੰਨੇ ਫੁੱਟ ਹੋਏਗਾ। ਉਸ ਹਿਸਾਬ ਨਾਲ ਪੈਸੇ ਲਓਗੇ। ਬਹੁਤ ਮਹਿੰਗਾ ਲੱਗਦਾ ਏ ਬਹੁਤ ਮਹਿੰਗਾ ਲੱਗਦਾ ਏ ਅ
ਤੇ ਭਰਾ ਆਪਣੇ ਮਤਲਬ ਕਿ ਜੋ ਮਤਲਬ ਕਿ ਅ ਜਿਹੜੀ ਚੀਜ਼ ਆਈ ਏ। ਸਿਰਫ਼ ਉਹਦੇ-ਉਹਦੇ ਪੈਸੇ ਲੱਗੇ ਸਾਡੇ ਤੇ ਜੋ। ਪਰ ਬਈ ਜਿਸ ਚ ਜਿਸ ਚੀਜ਼ ਨਾਲ ਚ ਭਕਦਾ ਆ। ਉਹ ਲੱਗੇ ਨੇ।
ਹਾਂ, ਲੇਬਰ ਸਾਰੀ ਬਚ ਗਈ। ਵਧੀਆ ਜੀ ਬਹੁਤ ਵਧੀਆ। ਤੁਹਾਡੇ ਬੱਚੇ ਚੰਗਾ ਵਾ ਵਾਹਿਗੁਰੂ ਚੰਗੀ ਸਮੱਤ ਬਖਸ਼ੇ ਉਹਨਾਂ ਨੂੰ।
ਤਾਂ ਵਧੀਆ ਨਿਕਲਣ। ਉਹਨਾਂ ਦਾ ਜੀਦੀ ਦੀ ਕਹਿੰਦੀ ਤੇ ਏ ਦਾ ਜੀ ਦੀ ਦਾ ਨਾਮ ਦਾ ਜੀ। ਕਹਿੰਦੀ ਮੈਂ ਮੰਨ ਲਏ ਤੇਰੇ ਬੱਚੇ। ਮੈਂ ਕਿਹਾ ਦੀਦੀ ਉਹ ਆਪਣੇ ਬੇ- ਡੈਡੀ ਨੂੰ ਵੇਖਦੇ ਆ, ਮਾਂ ਨੂੰ ਵੇਖਦੇ ਆ। ਮਿਹਨਤ ਕਰਦੇ ਹ ਤੇ ਇਸ ਕਰਕੇ ਫਿਰ ਉਹ ਕਹਿੰਦੇ ਜਿੱਦਾਂ ਜੋ ਬਚਦਾ ਉਹੀ ਸਹੀ।
ਨਹੀਂ-ਨਹੀਂ ਬਹੁਤ ਚੰਗੀ, ਸੋਚ ਜਦੋਂ ਸੋਚ ਚੰਗੀ ਹੋ ਜਾਵੇ ਨਾ ਨਾਲੇ ਨੀਤ ਚੰਗੀ ਹੋਏ। ਤੇ ਸੋਚ ਚੰਗੀ ਹੋਏ ਤੇ ਫਿਰ ਬਾਬਾ ਸਭ ਕੁਝ ਕਈਆਂ ਦਾ ਹੁੰਦਾ ਨਾ ਵੀ ਇੱਥੋਂ ਵੀ ਧੋਖਾ ਕਰ ਲਈਏ।
ਹਾਂ ਓਹੀ ਤੇ ਉਝ ਤੇ ਬੜੇ ਵਧੀਆ ਨੇ ਘਰ। ਹਾਂ, ਉਜ ਤੇ ਬਹੁਤ ਵਧੀਆ ਏ ਘਰ ਦੇ। ਤੇ ਅਸੀ ਕੱਲ ਪ੍ਰਛਾਦ ਚੜਾਨ ਗਏ ਸੀ ਨਾ ਤੇ ਮੈਂ ਉੱਧਰ ਹੀ ਰਹੀ। ਸ਼ਾਮੀ ਤੇ ਸ਼ਾਮੀ ਰਹੀ ਫਿਰ ਉਹ ਮ ਜਿੜੀ ਮੇਰੀ ਮੈਡਮ ਭੈਣ ਬਣੀ ਨਾ ਉਹਦੇ ਹਸਬੈਂਡ ਨ ਸੀ ਠੀਕ। ਤੇ ਮੈਂ ਉਧਰ ਵੇਖਣ ਚਲੀ ਗਈ ਤੇ ਵੱਜ ਗ ਪਉਣੇ ਨੌ ਵੱਜ ਗਏ ਤੇ ਪ੍ਰਭ ਮੈਨੂੰ ਵੱਜ ਜਾ ਮਾਰਦਾ। ਮੰਮੀ ਆ ਜਾਓ। ਚਲੋ-ਚੱਲੀਏ, ਆਪਣੇ ਘਰ ਚਲੋ ਚੱਲੀਏ। ਮੈਂ ਕਿਹਾ ਚੱਲ ਆ ਰਹੀ ਮੈਂ ਦੋ ਮਿੰਟ ਰੁਕ ਜਾ। ਤੇ ਆ ਗਈ ਮੈਂ ਇਹਨੇ ਉੱਥੇ ਤਾਂ ਕੁਛ ਨੀ ਕਿਹਾ ਰਸਤੇ ਚ ਕਹਿੰਦਾ ਮੰਮੀ ਵੇ ਇੱਕ ਵੱਡ- ਤੁਡੀ ਮੰਮੀ ਕਹਿਦੀ ਤਹਾਨੂੰ ਇਹਨਾਂ ਨੀ ਕਿਹਾ ਰੋਟੀ ਖਾ ਕੇ ਚੱਲ ਜੋ। ਮੈਂ ਕਿਹਾ ਕੋਈ ਗੱਲ ਨੀ ਬੇਟਾ। ਮੈਂ ਕੜੀ ਭੇਜ ਦਿੱਤੀ। ਕੜੀ-ਚਾਵਲ ਦੇ ਦਿੱਤੇ ਘਰ ਜਾ ਕੇ ਖਾ ਲੈਣਾ।
ਚਲੋ-ਚਲੋ, ਵਧੀਆ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ। ਚਲੋ ਫਿਰ ਮਿਲਾਂਗੇ, ਫਿਰ ਗੱਲ ਕਰਾਂਗੇ ਨਾ ਹੋਰ ਚਲੋ, ਅੱਛਾ ਸ਼ਸ਼ੀ ਕਾਲ ਜੀ।